ਹੈਲੋ, ਹਾਂਜੀ ਸਤ ਸ੍ਰੀ ਅਕਾਲ ਜੀ। ਆਵਾਜ਼ ਆ ਰਹੀ ਮੇਰੀ, ਵਧੀਆ ਜੀ ਵਧੀਆ ਹੋਰ ਸੁਣਾਓ ਉਹ ਕੀ ਕਰਦੇ ਵ।
ਤਾਂ ਮੈਂ ਉਹੀ ਪੁੱਛੀ ਸੀ ਹਾਂਜੀ
ਹੋਰ ਤੁਹਾਡੇ, ਘਰ -ਪਰਿਵਾਰ ਸਭ ਵਧੀਆ ਜੀ?
ਹਾਂਜੀ -ਹਾਂਜੀ, ਸਭ ਵਧੀਆ -ਵਧੀਆ ਮੈਂ ਫੋਨ ਕੀਤਾ ਸੀ ਪੁੱਛਣ ਲਈ ਕਿ ਤੁਸੀਂ ਸਵੇਰੇ ਕਿੰਨੇ ਜਲਦੀ ਉੱਠਦੇ ਹੋ, ਮੈਂ ਸੋਚਦੀ ਸੀ ਕਿ ਸਵੇਰੇ ਯੋਗਾ ਵਗੈਰਾ ਸ਼ੁਰੂ ਕਰੀਏ?
ਤੇ ਕਮਾਲ ਹੈ ਆਗਿਆ ਮੈਂ ਅੱਛਾ ਅੱਛਾ ਅੱਛਾ ਮਤਲਬ ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਕਿ, ਸਵੇਰੇ ਉਠਣ ਦੀ ਮਤਲਬ ਕੀ ਸਵੇਰੇ ਕਿਵੇਂ ਉਠੀਏ, ਹੋਰ ਮਤਲਬ ਕਿ ਐਕਸਰਸਾਈਜ਼ ਵਗੈਰਾ ਪੁੱਛਣਾ ਚਾਹੁੰਦੇ ਹੋ ਤੁਸੀਂ?
ਹਾਂਜੀ- ਹਾਂਜੀ ਕਿ, ਨਾਲ ਕੋਈ ਰਲ ਕੇ ਕੋਈ ਐਕਸਾਈਜ਼ ਕਰੀਏ ਪੇਟ ਬਹੁਤ ਬਾਹਰ ਆਇਆ ਦਾ ਤਾ
ਅੱਛਾ -ਅੱਛਾ ਠੀਕ ਹੈ ਸਮਝ ਗਿਆ, ਦੇਖੋ ਜੀ ਅਗਰ ਮੈਂ ਸਭ ਤੋਂ ਪਹਿਲੇ ਅਗਰ ਮੈਂ ਆਪਣੀ ਗੱਲ ਕਰਾਂ, ਤੇ ਮੇਰਾ ਹੁਣੇ ਹੁਣੇ ਵਿਆਹ ਹੋਇਆ ਠੀਕ ਹੈ ਜੀ। ਚਾਰ ਪੰਜ ਮਹੀਨੇ ਹੀ ਹੋਏ ਨੇ, ਮੇਰੇ ਵਿਆਹ ਨੂੰ। ਹਮ
ਅੱਛਾ।
ਠੀਕ ਹੈ ਠੀਕ ਹੈ ਜੀ ਅਤੇ ਫੇਰ ਉਸ ਤੋਂ ਵਿਆਹ ਤੋਂ ਅਗਰ, ਵਿਆਹ ਤੋਂ ਪਹਿਲੇ ਦੀ ਗੱਲ ਕਰਾਂ, ਤਾਂ ਮੈਂ ਰੋਜ਼ ਸਵੇਰੇ ਛੇ ਵਜੇ ਉੱਠਦਾ ਸੀ।
ਅੱਛਾ, ਤੇ ਹੁਣ।
ਛੇ ਵਜੇ ਉੱਠਦਾ ਸੀ, ਠੀਕ ਹੈ ਮੇਰੇ ਡੈਡੀ ਪਿਛਲੇ ਪੰਦਰਾਂ ਵੀਹ ਸਾਲ ਤੋਂ ਸੈਰ ਕਰਦੇ ਪਏ ਨੇ, ਉਹਨਾਂ ਦੇ ਨਾਲ ਰੋਜ਼ ਸੈਰ ਤੇ ਜਾਣਾ ਠੀਕ ਹੈ ਆਉਂਦੇ ਹੋਏ ਫਿਰ ਉਹ ਜਿੰਮ ਜਾਣਾ, ਤੇ ਦੇਖੋ ਇਦੇ ਨਾਲ ਨਾ ਬੜੇ ਫਾਇਦੇ ਹੁੰਦੇ ਨੇ। ਜਿਵੇਂ ਦੇਖੋ ਪੇਟ ਅੰਦਰ ਰਹਿੰਦਾ ਐ। ਠੀਕ ਹੈ ਵੀਸ਼ ਤਾਕਤ ਹਮੇਸ਼ਾ ਬਣੀ ਰਹਿੰਦੀ ਐ, ਬੰਦਾ ਹਮੇਸ਼ਾ ਚੁਕੰਨਾ ਰਹਿੰਦਾ ਐ।
ਕਿਨਾਂ ਕ
ਜ਼ਰੂਰੀ ਨੀ ਹੈਗਾ ਅਗ ਅਗਰ ਤੁਸੀਂ ਦੇਖੋ ਤੁਸੀਂ ਅਗਰ ਪੂਰਾ ਦਿਨੀ ਅਗਰ ਮਤਲਬ ਕਿ ਜਿੰਮ ਕਰਦੇ ਆਉਗੇ ਨਹੀਂ ਤੇ ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਨਾ
ਹਾਂ ਇਹ ਤੇ ਗੱਲ ਸਹੀ ਏ, ਤੁਹਾਡੀ ਮੈਂ ਸਗੋਂ ਮੈਂ ਤਾਂ ਸਗੋਂ ਸਵੇਰੇ ਸੋਚੀ ਜਲਦੀ ਉੱਠਾ ਮੈਂ ਤੇ ਰੋਜ਼ ਹੀ ਲੇਟ ਉੱਠ ਦੀਆਂ
ਅੱਛਾ ਨਹੀਂ ਤੁਸੀਂ ਕਿਉਂ ਉੱਠਣਾ ਚਾਹੁੰਦੇ ਹੋ ਸਵੇਰੇ ਹੋ ਮਤਲਬ ਕਿ ਤੁਹਾਡਾ ਕੀ ਪਰਪਸ ਮਕਸਦ ਕੀ ਹੈਗਾ।
ਮੈਂ ਥੋੜ੍ਹੀ ਜਿਹੀ ਵੇਟ ਲੂਸ ਕਰਨਾ ਚਾਹੁੰਦੀ ਹਾਂ।
ਅੱਛਾ ਉਹ ਤੁਹਾਡਾ ਕੀ ਮਤਲਬ ਕੀ ਵਜ਼ਨ ਹੈਗਾ ਉਹ ਤੁਹਾਡੀ
ਬਸ ਮੈਂ ਸੋਚ ਰਹੀ ਸੀ ਛੁੱਟੀਆਂ ਨੇ ਬੱਚਿਆਂ ਦੇ ਸਕੂਲ ਦੀ ਥੋੜਾ ਜਿਹਾ ਐਕਸਰਸਾਈਜ਼ ਵਗੈਰਾ ਕਰਨੀ ਹੈ
ਅੱਛਾ ਹਾਂ ਸਹੀ ਕਹਿੰਦੇ ਵ ਸਹੀ ਕਹਿੰਦੇ
ਵੇਟ ਘੱਟ ਹੋ ਜਾਂਦਾ ਸਰਦੀਆਂ ਚ ਨੀ ਨਾ ਹੁੰਦਾ।
ਬਿਲਕੁਲ ਸਹੀ ਕਹਿੰਦੇ ਹੋ ਤੁਸੀਂ ਉਹ ਸਭ ਤੋਂ ਵੱਡਾ ਫ਼ਾਇਦਾ ਗਰਮੀਆਂ ਚ' ਤੁਹਾਨੂੰ ਪਤਾ ਬੱਚਿਆਂ ਨੂੰ ਜਲਦੀ ਤਿਆਰ ਕਰਨ ਦਾ ਕੋਈ ਉਹ ਹੀ ਨਹੀਂ ਹੈਗਾ ਸਿਸਟਮ ਬੱਚੇ ਤੁਹਾਨੂੰ ਪਤਾ ਹੀ ਹੈ ਬ ਬੱਚੇ ਛੋਟੇ ਛੋਟੇ ਬੱਚੇ ਨੇ ਥੱਕ ਜਾਂਦੇ ਨੇ ਇੱਕ ਰਾਤ ਪਹਿਲੇ ਖੇਡ ਖੇਡ ਕੇ ਖੇਡ ਖੇਡ ਕੇ ਥੱਕ ਜਾਂਦੇ ਨੇ ਉਹ ਲੇਟ ਉੱਠਦੇ ਨੇ ਤੇ ਫੇਰ ਤੁਸੀਂ ਫਾਇਦਾ ਚੁੱਕ ਸਕਦੇ ਹੋ ਦਾ ਹੋਰ ਕੀ ਜਲਦੀ ਉੱਠ ਕੇ ਆਪਣੀ ਐਕਸਰਸਾਈਜ਼ ਕਰ ਸਕਦੇ ਹੋ ਤੁਸੀਂ
ਹੂੰ ਪਈਆਂ ਮੈਂ ਸੋਚ ਮੈਂ ਕਿਹਾ ਮੈਂ ਪੁੱਛਾਂ ਚੱਲ ਕੋਈ ਮੇਰੇ ਨਾਲ ਉੱਠ ਕੇ ਕੋਈ ਸਾਈਜ਼ ਐਕਸਰਸਾਈਜ਼ ਕਰੀਏ ਜਿੰਮ ਜਾਈਏ ਯੋਗਾ ਕਰੀਏ ਹੁਣ ਸਾਡੇ ਪੜੋਸੀਆ ਚ ਕੋਈ ਹੈ ਹੀ ਨੀ ਨਾਲ ਜਾਣ ਵਸਤੇ ਕੋਈ ਵੀ ਨਹੀਂ ਐ।
ਹਮ ਜ਼ਰੂਰੀ ਨੀ ਹੈਗਾ ਕਿ ਤੁਹਾਨੂੰ ਕਿਸ ਦਾ ਸਾਥ ਚਾਹੀਦਾ ਤੁਸੀਂ ਆਪ ਇਕੱਲੇ ਉੱਠੋ ਦੇਖੋ ਤੁਸੀਂ ਵਿਆਹੇ ਦਿਓ ਤੁਹਾਡੇ ਬੱਚੇ ਹੈ ਕਹਿੰਦੇ ਤੁਸੀਂ ਆਪਣੇ ਹਸਬੈਂਡ ਨੂੰ ਨਾਲ ਉਠਾਓ ਵੀ ਦੋਨੋ ਮਤਲਬ ਕਿ ਛੱਤ ਤੇ ਜਾ ਕੇ ਥੋੜੀ ਸੈਰ ਸੈਰ ਸੈਰ ਵਗੈਰਾ ਕਰੋ ਸ਼ੁਰੂਆਤ
ਨਹੀਂ ਉਹ ਤੇ ਜਲਦੀ ਉੱਠ ਜਾਂਦੇ ਨੇ ਪਰ ਨਾ ਉਠ ਉਠਕੇ ਨਾ ਕਾਰਖਾਨੇ ਚਲੇ ਜਾਂਦੇ ਨਾ ਉਹ ਮੇਰੇ ਨਾਲ ਨਹੀਂ ਕਰ ਸਕਦੇ ਉਹ ਕਹਿੰਦੇ ਤੂੰ ਆਪਣੇ ਆਪ ਆਪੇ ਦੇਖੋ
ਅੱਛਾ ਤੇ ਕੋਈ ਗੱਲ ਨਹੀਂ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਮੈਂ ਤਾਂ ਦੇਖੋ ਯੂਟਿਊਬ ਤੇ ਮੈਨੇ ਦੇਖਿਆ ਸੀ ਕਿ ਕਿਵੇਂ ਵੇਟ ਲੋਸ ਕਰੋ ਉਹਨਾਂ ਨੇ ਤਾਂ ਇਹ ਹੀ ਕਿਹਾ ਸੀ ਕਿ ਸ਼ੁਰੂਆਤ ਮਤਲਬ ਕਿ ਸ਼ੁਰੂਆਤ ਚ ਕੁਛ ਮਿੰਟ ਦੌੜੋ ਇਹ ਨੀ ਕਿ ਸਟਾਰਟਿੰਗ ਚ ਹੀ ਤੁਸੀਂ ਅਸੀਂ ਇੱਕ ਇੱਕ ਘੰਟਾ ਦੌੜੀ ਜਾਂਦੇ ਹੋਏ ਇੱਕ ਇੱਕ ਘੰਟਾ ਲਗਾਤਾਰ
ਅੱਛਾ
ਉੱਠੋ ਸਿਰਫ ਸਿਰਫ ਦੋ ਮਿੰਟ ਬੱਸ ਦੋ ਮਿੰਟ ਉਹ ਵੀ ਇੱਕ ਮਹੀਨੇ ਤੱਕ ਸ ਦੌੜ ਲਗਾਓ ਸਿਰਫ ਇੱਕ ਤੋਂ ਦੋ ਮਿੰਟ ਬਸ ਧਰੇ ਧਰੇ ਧੀ ਧ ਅਗ ਅਗਲੇ ਮਹੀਨੇ ਦੋ ਮਿੰਟ ਤੋਂ ਤਿੰਨ ਮਿੰਟ ਕਰੋ ਫਿਰ ਉਸ ਤੋਂ ਬਾਅਦ ਪੰਜ ਮਿੰਟ ਕਰ ਦਿਓ ਇਵੇਂ ਕਰਦੇ ਇਵੇਂ ਤੁਸੀਂ ਆਪਣਾ ਵੇਟ ਲੋਸ ਬੜੀ ਜਲਦੀ ਉਹ ਘਟਾ ਸਕਦੇ ਹੋ
ਅੱਛਾ ਠੀਕ ਹੈ ਨਹੀਂ ਮੈਂ ਤਾਂ ਸਾਡੇ ਕੰਮ ਸਾਡੇ ਮਹੱਲੇ ਚ ਕੋਈ ਹੈ ਹੀ ਨੀ ਜਨਾਨੀ ਕੋਈ ਵੇਟ ਲੋੂਸ ਕਰ ਸਕਿਆ ਸਭ ਇੰਜ ਹੀ ਨੇ ਕਿਉਂਕਿ ਤਾਂ ਇੱਕ ਤਾਂ ਪੈਸੇ ਬੜੇ ਲੱਗਦੇ ਨੇ
ਡੀ ਵ ਕਹਿੰਦੇ ਪਏ ੳ ਬਿਲਕੁਲ ਸਹੀ ਕਹਿੰਦੇ ਦੇਖੋ ਦੇਖੋ ਦੇ ਦੇੋੀ ਦਸ ਇਹ ਦੋ ਹਜ਼ਾਰ ਛੱਬੀ ਚੱਲ ਰਿਹਾ ਹੈ ਠੀਕ ਹੈ ਇਸ ਟਾਈਮ ਦੇ ਦੇਖੋ ਕੋਈ ਵੀ ਆਪਣੇ ਸਰੀਰ ਦੇ ਉੱਤੇ ਨਾ ਕੋਈ ਵਰਕ ਕਰਦਾ ਹੈ ਨਾ ਕੋਈ ਵੀ ਦੇਖੋ ਅੱਜ ਦੇ ਟਾਈਮ ਸ ਸਾਰੇ ਆਲਸ ਦੇ ਮਾਰੇ ਦੇ ਨੇ।
ਹਮ ਆ ਬ ਸਹੀਕਾਂ
ਬੰਦੇ ਹੈਗੇ ਨੇ, ਜੋ ਆਪਣਾ ਸਰੀਰ ਦਾ ਧਿਆਨ ਰੱਖਦੇ ਨੇ।
ਹਾਂ ਉਹੀ ਨਾ ਗਰਮੀਆਂ ਚ ਸਗੋਂ ਵੇਟ ਲੋਸ ਜਲਦੀ ਹੁੰਦਾ। ਸਰਦੀਆਂ ਚ ਹਡੇ ਘੱਟ ਹੋਏਗਾ।
ਜੀ- ਜੀ ਸਹੀ ਕਹਿੰਦੇ ਨੇ, ਜੀ ਮੈਂ ਦੇੋ ਜਿਮ ਤੇ ਨਹੀਂ ਜਾਂਦਾ, ਪਰ ਸਵੇਰੇ- ਸਵੇਰੇ ਰੋਜ਼ ਉੱਠ ਕੇ ਨਾ, ਮੈਂ ਆਪਣੀ ਵਹੁਟੀ ਦੇ ਨਾਲ ਤੇ ਥੋੜ੍ਹਾ ਬਹੁਤ ਸੈਰ ਕਰਦਾ ਵਾਂ।
ਹਮ ਅੱਛਾ
ਹਾਂਜੀ। ਅਗਰ ਤੁਸੀਂ ਚਾਹੁੰਦੇ ਹੋ ਨਾ, ਕਿ ਲੰਬੇ ਟਾਈਮ ਤੱਕ ਸਰੀਰ ਠੀਕ ਰਹੇ, ਕੁਛ ਮਤਲਬ ਕਿ ਡਿ ਉਹ ਕੁਛ ਡਿਜ਼ੀਜ਼ ਵਗੈਰਾ ਬਿਮਾਰੀ ਵਗੈਰਾ ਨਾ ਨਾ ਲੱਗੇ, ਤੇ ਫਿਰ ਤੁਸੀਂ ਥੋੜ੍ਹੀ ਬਹੁਤ ਸੈਰ ਕਰਨਾ ਤੁਸੀਂ ਜ਼ਰੂਰ ਸ਼ੁਰੂ ਕਰੋ।
ਅੱਛਾ ਅੱਛਾ। ਠੀਕ ਆ ਜੀ ਠੀਕ ਆ
ਤੇ ਫਿਰ ਫ ਤੇ ਹੁਣ ਤੁਸੀਂ ਫਿਰ ਕੀ ਸੋਚਿਆ, ਇਹਦੇ ਬਾਰੇ ਚ? ਸਮਝਾਓ।
ਕੋ ਦੇਖਣੇ ਆਪ ਕੀ ਕਰੀ ਆਣਾ ਜਿਮ ਜੁਆਇਨ ਕਰੀਏ, ਨਾ ਕਰੀਏ?
ਅੱਛਾ ਜੀ।
ਹਾਂਜੀ
ਚੱਕਰੇ ਤੇ ਮੂਹਰੇ ਕੋਈ ਹੈਗੀ ਜਿੰਮ? ਆਸ ਪਾਸ ਕੁਛ
ਐਂ ਤੇ ਬਈ ਫਿਰ ਦੂਰ ਦੂਰ ਬੜੀ
ਅੱਛਾ ਕਿੰਨਾ ਦੂਰ ਤੋਂ ਮਤਲਬ ਕਿ, ਇੱਕ ਦੋ ਕਿਲੋਮੀਟਰ ਪਹਿਲਾਂ ਪੈਦਲ ਨੀ ਜਾ ਸਕਦਾ ਬੰਦਾ ਮਤਲਬ।
ਨਹੀਂ, ਏਦਾ ਨਹੀਂ ਜਾ ਸਕਦਾ ਬੰਦਾ ਕੋਈ ਵੀ। ਐਕਟਿਵਾ ਚਾਹੀਦੀ ਆ ਉਹਨੂੰ। ਐਕਟਿਵਾ ਓਕਟੀਵਾ ਤੇ ਹੋਏਗਾ। ਹੁਣ ਤੁਸੀਂ।
ਹੈਲੋ! ਆਵਾਜ਼-ਆਵਾਜ਼, ਤੁਹਾਡੀ ਬੜੀ ਘੱਟ ਹੋ ਗਈ ਏ ਇੱਕੋ ਦਮ।
ਹਾਂਜੀ, ਹੁਣ ਆ ਰਹੀ ਆਵਾਜ਼?
ਆ ਰਹੀ, ਆ ਰਹੀ ਐ। ਹਾਂਜੀ- ਹਾਂਜੀ, ਹੁਣ ਪੂਰੀ ਆ ਰਹੀ। ਕੀ ਕਹਿੰਦੇ ਪੇਓ?
ਮੈਂ ਕਿਹਾ ਇਥੇ ਐਕਟਿਵਕਟਿ-ਊਕਟਿਵਾ ਲੋਕਲ ਨੀ ਨਾ ਹੈ। ਦੂਰ ਬੜੀਆਂ ਨੇ, ਐਕਟਿਵਾ ਚਾਹੀਦੀ ਹੁੰਦੀ ਹੈ।
ਹਾਂ ਸਹੀ ਕਹਿੰਦੇ ਪਏ ਹੋ। ਬਿਲਕੁਲ ਸਹੀ ਕਹਿੰਦੇ ਪਏ ਹੋ। ਔਰ ਸਭ ਤੋਂ ਵੱਡੀ ਗੱਲ ਸਵੇਰੇ-ਸਵੇਰੇ ਉੱਠਣ ਚ ਆਲਾਸ ਆਂਦਾ ਹੋਏਗਾ।
ਹਾਂ।
ਕਿ ਕੌਣ ਉੱਠ, ਹਮ, ਕਿ ਕੌਣ ਉੱਠ ਉੱਠੇ ਤੇ ਸਭ ਤੋਂ ਵੱਡਾ ਕੰਮ ਕਿ, ਉੱਠ ਕੇ ਥੋੜੀ, ਉਹ ਜਿੰਮ ਜਾ ਕੇ ਮੇਹਨਤ ਕੌਣ ਕਰੇ?
ਹਮ, ਏਹ ਤੇ ਗੱਲ ਬਿਲਕੁਲ ਸਹੀ ਕਹੀ ਹੁਨ ਤੁਹਾਡੇ, ਹੁਨ ਤਾਂ ਸਰੀਰਾਂ ਚ ਜਾਨ ਵੀ ਨੀ ਨਾ ਹੈ।
ਹਮ, ਸਹੀ ਕਹਿੰਦੇ ਪਏਓ ਹਾ। ਨਹੀਂ, ਜਿੰਮ ਜਾਣਾ ਜ਼ਰੂਰੀ ਨਹੀਂ ਹੈਗਾ। ਪਰ ਮੈਂ ਤੁਹਾਨੂੰ ਥੋੜ੍ਹਾ ਜਿਹਾ, ਉਹ ਆਪਣੀ ਮਨ ਦੀ ਗੱਲ ਦੱਸਾਂ ਨਾ।
ਹੂੰ
ਤੇ ਅਗਰ ਮੈਂ ਤੁਹਾਨੂੰ, ਅਪਨੀ ਮਨ ਦੀ ਗੱਲ ਦੱਸਾਂ ਤੇ ਹਾਂ ਤੇ ਮ-ਮ-ਮੇਰਾ ਮੇਰੀ ਇਹ ਸੋਚ ਹੈਗੀ ਕਿ ਡਰੈਕਟ, ਤੁਸੀਂ ਡਰੈਕਟ ਜਿੰਮ ਨਾ ਜਾਓ। ਤੁਸੀਂ ਸੋਚ ਰਹੇ ਹੋ ਨਾ ਕਿ ਡਰੈਕਟ ਜਿੰਮ ਜਾਵਾਂ। ਨਹੀਂ। ਦੋ ਮਹੀਨੇ ਪਹਿਲੇ, ਥੋੜੀ ਜਿਹੀ ਸੈਰ ਕਰੋ, ਤੁਹਾਡੇ ਨਾ ਤਾਕਤ ਆ ਜਾਏਗੀ। ਅਪ ਤੇ ਤੁਸੀਂ, ਤੁਸੀਂ ਆਪ ਕਹੋਗੇ ਕਿ ਹਾਂ ਵੀ ਮੈਂ ਹੁਨ ਜਿੰਮ ਵਾਲੀ ਬਨ ਚੁੱਕੀ ਆ, ਜਰੂਰੀ ਨੀ ਕਿ ਤੁਸੀਂ ਡਰੈਕਟ ਈ, ਜਿੰਮ ਜਾ ਕੇ, ਮਲਬ ਕਿ, ਪੂਰਾ ਦਿਨ, ਪੂਰਾ ਇੱਕ-ਦੋ ਘੰਟੇ ਲੱਗੇ ਦੇ ੳ। ਠੀਕ ਏ, ਐਵੇਂ ਤੁਸੀਂ ਫਿਰ ਉੱਠ ਈ ਨੀ ਪਾਓਗੇ। ਤੁਸੀਂ ਕੱਲ ਉੱਠੋ, ਜਾਂ ਫਿਰ ਅਪਨਾ ਮਨ ਮਨਾਓ ਅਗਲੇ ਹਫ਼ਤੇ, ਅੱਜ ਯਾ ਕੱਲ੍ਹ ਜਾਂ ਫਿਰ ਅਗਲੇ ਮਹੀਨੇ, ਤੁਸੀਂ ਸੇਰੇ ਸੇਰੇ ਉੱਠੋ, ਸਿਰਫ ਦੋ ਮਿੰਟ ਸੈਰ ਕਰੋ, ਜਿਵੇਂ ਕਰਦੇ-ਕਰਦੇ, ਇੱਕ-ਦੋ ਮਹੀਨੇ ਲਗਾਓ। ਜ਼ਿੰਦਗੀ ਤਾਂ ਦੇਖੋ ਲਾਈਫ ਤੋਂ ਬੜੀ ਲੰਬੀ ਪਈ ਦੀ ਹੈ। ਆਰਾਮ-ਆਰਾਮ ਨਾਲ ਹੋਏਗਾ ਕੰਮ। ਤੁਸੀਂ ਕੀ ਕਹਿੰਦੇ ੳ, ਇਸ ਬਾਰੇ ਚ?
ਨਹੀਂ ਹੁਨ ਮੈਂ ਸਵੇਰੇ ਉੱਠਾਂਗੀ। ਫੇਰ ਮੈਂ ਅੱਜ ਜਾਵਾਂਗੀ ਜਿਮ ਕਰਨ ਕਿਉਂਕਿ ਇਹਨਾਂ ਦੇ ਬਿਨਾਂ ਤਾ ਗੁਜਾਰਾ ਤੇ ਹੈ ਈ ਨੀ ਨਾ।
ਜੀ ਸਹੀ ਕਹਿੰਦੇ ਪਏ ੳ।
ਠੀਕ ਨੇ।
ਹਾਂਜੀ-ਹਾਂਜੀ, ਸਭ ਵਧੀਆ। ਮੈਂ ਬਸ ਅਪਨੇ, ਡੌਗੀ ਨੂੰ ਘੁਮਾ ਰਿਹਾ ਸੀ। ਹਾਂਜੀ। ਹੈਲੋ ਹੈਲੋ ਆਵਾਜ਼ ਆਣੀ ਬੰਦ ਹੋ ਗੀ ਏ ਹੈਲੋ